ਸਤਿ ਸ਼੍ਰੀ ਅਕਾਲ ਪਾਜੀ।
ਸਤਿ ਸ਼੍ਰੀ ਅਕਾਲ ਭੈਣਜੀ।
ਹੋਰ ਸੁਣਾਓ ਭਾਜੀ ਕੀ ਹਾਲ ਐ,
ਵਧੀਆ- ਵਧੀਆ ਜੀ ਸਣਾਓ,
ਬਸ ਵਧੀਆ ਹੋਰ ਘਰ- ਬਾਰ ਠੀਕ ਸਾਰੇ
ਸਭ ਠੀਕ ਆ ਜੀ ਤੁਸੀਂ ਦੱਸੋ।
ਸਭ ਵਧੀਆ ਜੀ, ਹੋਰ ਕੀ ਕਰਦੇ ਕਰ ਕਰਦੇ ਪਏ ਅੱਜ ਕੱਲ੍ਹ?
ਕੁਛ ਨਈ ਰੋਟੀ ਖਾਂਨੇ ਹੱਲੇ ਤੇ,
ਰੋਟੀ ਖਾਂਦੇ ਪਏ ਹੋ ਕੀ ਬਣਾਏਆ?
ਮਿੱਸੀ ਵਾਲੀ ਰੋਟੀ,
ਓਹੋ ਬਾਰਿਸ਼ ਕਰਕੇ,
ਨਈ -ਨਈ ਬਾਰਿਸ਼ ਤੇ ਹੈ ਨਈ ਧੋਪ ਈ ਬਹੁਤ ਆ ਤੇ,
ਅੱਛਾ ਤੁਹਾਡੇ ਏਦਰ ਬਾਰਿਸ਼ ਨਈ ਹੈਗੀ,
ਨਾ,
ਅੱਛਾ- ਅੱਛਾ, ਸਾਡੇ ਏਥੇ ਵੀ ਕੱਲ ਪਈ ਸੀ ਬਾਰਿਸ਼, ਵੈਸੇ ਤੇ ਮੌਸਮ ਵਧੀਆ ਧੁੱਪ ਨਈ ਸਹੀ- ਸਹੀ ਆ ਹਾਂਜੀ- ਹਾਂਜੀ।
ਚਲੋ ਵਧੀਆ ਵਾ ਵਧੀਆ ਰੈਹਣਾ ਚਾਹੀਦਾ ਵਾ,
ਹੋਰ ਕੀ ਕਰਦੇ ਓ ਪਾਜੀ?
ਕੁਛ ਨੀ, ਕੋਲ ਸਟੱਡੀ ਕਰਦਾ,
ਸਟੱਡੀ ਕਿਸ ਚੀਜ਼ ਦੀ ਸਟੱਡੀ ਕਰ ਰਹੇ ਓ,
ਸਟੱਡੀ ਮੈਂ ਓਹਦੀ, ਅ ਓਟੋ ਮੋਬਾਇਲ ਦੀ ਜੀ।
ਅੱਛਾ ਓਟੋਮੋਬਾਈਲ,
ਹਾਂਜੀ।
ਓਚ ਕੀ ਹੁੰਦਾ ਪਾਜੀ ਓਟੋਮੋਬਾਈਲ,
ਏਹ ਕਾਰਾਂ ਗੱਡੀਆਂ ਹੁੰਦਾ ਜੀ।
ਅੱਛਾ -ਅੱਛਾ ਕਾਰਾ ਗੱਡੀਆਂ ਦਾ,
ਹਾਂਜੀ।
ਏਹਦੀ ਵੀ ਸਟੱਡੀ ਹੁੰਦੀ ਕੋਈ,
ਹਾਂਜੀ ਏਹਦੀ ਹੁੰਦੀ ਕਾਰ ਕਾਰਾਂ ਸਿਖਾਉਂਦੇ ਆ, ਕਾਰਡ ਰਿਪੇਅਰ ਕਰਨੀ ਸਿਖਾਉਦੇ, ਜੇ- ਸੀ -ਬੀ ਰਿਪੇਅਰ ਕਰਨੀ, ਟਰੱਕ ਰਿਪੇਅਰ ਕਰਨਾ, ਬਾਈਕ ਰਿਪੇਅਰ ਕਰਨੀ,
ਓ ਗੈਰੇਜ ਦਾ ਈ ਆ ਗੇਆ ਥੋੜ੍ਹਾ ਬੋਤਾ,
ਹਾਂਜੀ- ਹਾਂਜੀ ਮਸ਼ੀਨਰੀ ਰਿਪੇਅਰ ਕਰਨੀ,
ਅੱਛਾ- ਅੱਛਾ ਤੇ ਕੀ ਪਾਜੀ ਕੋਲਜ ਤੋਂ ਕਰਦੇ ਪਏ ਓ ਕਿੱਦਾਂ,
ਏ ਕੋਲੇਜ ਤੋਂ ਕਰਨ ਦੇਆ ਜੀ।
ਅੱਛ ਕੋਲੇਜ ਤੋ,
ਹਾਂ ਡਿਗਰੀ ਕਰਨੀ ਏਥੇ, ਏ ਵੈਸੇ ਭੈਣ ਜੀ ਕੋਈ ਫਾਇਦਾ ਨਈ ਏਦਾ, ਡਿਗਰੀ ਲੈਂਣ ਦਾ ਫਈਦਾ ਵਾ, ਡਿਗਰੀ ਨਾਲ ਏ ਕੰਪਨੀ ਜੋਬ ਮਿਲ ਜਾਂਦੀ,
ਅੱਛਾ -ਅੱਛਾ, ਜੋਬ ਹਾਂ ਜੋਬ ਵਾਸਤੇ ਤਾਂ ਡਿਗਰੀ ਚਾਈਦੀ ਏ,
ਹ, ਗੇਮ ਹੈ।
ਤੇ ਭਾਅ ਜੀ, ਕੋਲਜ ਤੋਂ ਕਰਕੇ ਕੀ ਬੈਨੀਫਿਟ ਏ?
ਕੋਲਜ ਤੋਂ ਇਹ ਬੈਨੀਫਿਟ ਆ ਕਿ, ਡਿਗਰੀ ਮਿਲ ਜਾਂਦੀ ਆ। ਤੇ ਕੋਲੇਜ ਵਾਲੇ ਆਪ, ਜੋਬ ਰੈਫਰ ਕਰਕੇ ਦਓਗੇ।
ਅੱਛਾ ਅੱਛਾ, ਹਾਂ ਇਓ ਵੀ ਜੋਬ ਚਾਹੀਦੀ ਹੁੰਦੀ ਮੇਨ ਤੇ ਜੋਬ ਕੋਲਜ ਵਾਲੇ ਦੇਣਗੇ।
ਹਾਂਜੀ, ਹਾਂਜੀ।
ਅੱਛਾ ਅੱਛਾ, ਤੇ ਭਾਜੀ ਕਿੰਨੇ ਕਿੰਨੇ ਟਾਈਮ ਦੀ ਸਟੱਡੀ ਤੁਆਡੀ ਹੈ?
ਹਾਂਜੀ?
ਸਟੱਡੀ ਮੈਂ ਕਿਹਾ, ਕਿੰਨੇ ਟਾਈਮ ਦੀ ਐ?
ਸਟੱਡੀ ਮੇਰੀ ਤਿੰਨ ਸਾਲ ਦੀ
ਤਿੰਨ ਸਾਲ ਦੀ।
ਹਾਂਜੀ।
ਅੱਛਾ, ਅੱਛਾ। ਤਿੰਨ ਸਾਲ ਬਾਅਦ, ਤੁਹਾਨੂੰ ਇੱਕ ਡਿਗਰੀ ਮਿਲੇਗੀ ਬਸ ਓਟੋਮੋਬਾਇਲ ਦੀ, ਹਨਾ।
ਹਾਂਜੀ ਹਾਂਜੀ, ਡਿਗਰੀ ਮਿਲਲੇਗੀ।
ਅੱਛਾ।
ਉੱਦਾਂ ਵੈ ਛੇ ਮਹੀਨੇ ਦਾ ਵੀ ਹੁੰਦਾ ਵਾ, ਸਾਲ ਦਾ ਵੀ ਹੁੰਦਾ, ਦੋ ਸਾਲ ਦਾ ਵੀ ਹੁੰਦਾ।
ਤੇ ਤੁਸੀਂ, ਸਾਲ ਦਾ ਕਰ ਲੈਂਦੇ।
ਨਹੀਂ, ੳਹ ਛੇ' ਮਹੀਨਿਆਂ ਦਾ ਇਹ ਵਿੱਚ ਸਰਟੀਫਿਕੇਟ ਮਿਲ ਜਾਂਦੀ, ਸਾਲ ਦਾ ਡਿਪਲੋਮਾ ਮਿਲ ਜਾਂਦਾ
ਹਾਂ
ਅਤੇ ਦੋ ਸਾਲ ਦਾ, ਐਡਵਾਂਸ ਡਿਪਲੋਮਾ ਮਿਲ ਜਾਂਦਾ ਤਿੰਨ ਸਾਲ ਦਾ ਇਹ ਆ ਕਿ ਵੀ, ਡਿਗਰੀ ਮਿਲ ਜਾਣੀ ਨਾ ਪਿੱਛੇ ਇ ਜਜੀਅਰ ਲੱਗ ਜਾਂਦਾ ਵਾ।
ਅੱਛਾ-ਅੱਛਾ, ਤਿੰਨ ਸਾਲ ਦੀ ਪੂਰੀ ਡਿਗਰੀ ਮਿਲ ਜਾਏਗੀ ਤੁਹਾਨੂੰ ਮਤਲਬ, ਠੀਕ-ਠੀਕ। ਫਿਰ ਤਾਂ ਫਾਇਦਾ, ਤਿੰਨ ਸਾਲ ਦਾ ਕਰਕੇ
ਹਾਂਜੀ
ਅੱਛਾ-ਅੱਛਾ। ਹੋਰ ਭਾਜੀ ਹੁਣ ਕੀ ਕਰਦੇੁ, ਕੋਲੇਜ ਖੁੱਲ੍ਹੇ ਆ ਤੁਹਾਡੇ?
ਕੋਲੇਜ ਆ ਇਹ ਤਾਂ ਬੰਦ ਹੀ ਆ, ਹੋਲੀਡੇ ਆ ਛੁੱਟੀਆਂ ਹਲੇ ਦੇ
ਛੁੱਟੀਆਂ ਪਈਈਆਂ ਜਾਂਦੀ।
ਹਾਂਜੀ।
ਤੇ' ਤੁਸੀਂ ਹੁਣ ਸਟਾਰਟਿੰਗ ਤੋਂ ਕਰ ਰਹੇ ਹੋ, ਕਿ ਤੁ ਤੁਹਾਡਾ ਹੋ ਗਿਆ ਕੁਛ ਡਿਪਲੋਮਾ ਵਗੈਰਾ, ਕੋਈ ਛੇ ਮਹੀਨੇ ਦਾ, ਸਾਲ ਦਾ
ਨਹੀਂ, ਮੇਰਾ ਸਟਾਰਟਿੰਗ ਦਾ ਹਾਲੇ
ਸਟਾਰਟਿੰਗ ਦਾ, ਅਛਾ-ਅੱਛਾ।
ਹਾਂਜੀ।
ਅੱਛਾ। ਤੇ' ਹੋਰ ਭਾਜੀ ਫਿਰ ਇਹਦੇ ਵਿੱਚ ਮਤਲਬ, ਜਿਵੇਂ ਕੁੜੀਆਂ ਵੀ ਕਰ ਸਕਦੀਆਂ ਨੇ?
ਹਾਂ ਕਰ ਸੱਦੀਆਂ ਕੁੜੀਆਂ ਵੀ, ਪਰ ਕੁੜੀਆਂ ਲੋਕੱਕਾਂ ਕੋਈ ਕਰਦੀਆਂ ਨਹੀਂ ਹੁਣ, ਅੱਜ ਕੱਲ੍ਹ।
ਹਾਂ ਕੁੜੀ
ਕਾਰਾਂ ਦਾ ਕਾਰਾਂ ਦਾ ਬਹੁਤ ਘੱਟ ਸ਼ੌਂਕ ਹੁੰਦੀਆਂ
ਹੂੰ,,,
ਇਹ ਤੇ ਉਹੀ ਕਰਦੀ ਕੁੜੀ ਜਿਹਨੂੰ ਬਾਹਰ ਜਾ ਕੇ ਕੰਮ ਬਾਹਰ ਜਾਣਾ ਹੋਵੇ ਜਿਹਨੇ
ਹਾਂ ਇਹ ਵੀ ਹੈ ਤੇ ਤੁਸੀਂ ਭਾਜੀ ਬਾਹਰ ਬੁਰ ਜਾਣਾ ਹੈਗਾ
ਹਾਂਜੀ ਮੈਂ ਮੈਂ ਸ਼ਾਇਦ ਬਾਹਰ ਦਾ ਬਣਵਾਉਣਾ
ਅੱਛਾ-ਅੱਛਾ। ਨਹੀਂ ਫਿਰ ਤਾਂ ਸਹੀ ਹੈ ਸਕਿਲਸ ਹੋਣੀ ਚਾਹੀਦੀ ਆਪਣਾ ਹੱਥ ਦਾ ਕੰਮ ਆਉਣਾ ਚਾਹੀਦਾ ਕਰਨਾ
ਹਾਂਜੀ
ਬਾਹਰ ਜਾਣ ਵਾਸਤੇ ਤੇ
ਹੂੰ-ਹੂੰ
ਹੂੰ ਹੋਰ ਕੋਈ ਤੁਹਾਡੇ ਪਹਿਲੇ ਵੀ ਗਿਆ ਤਾਂ ਫੈਮਲੀ ਜੋ ਬਾਹਰ
ਹਾਂਜੀ ਮੇਰੀ ਸਿਸਟਰ ਬਾਹਰ ਆ ਜੀ
ਅਸੀਂ ਥੱਲੇ ਸੀ ਉਹ ਕਿਹੜੀ ਕੰਟਰੀ ਨੇ
ਉਹ ਆਸਟ੍ਰੇਲੀਆ ਜੀ
ਅੱਛਾ ਆਸਟ੍ਰੇਲੀਆ ਤੇ ਤੁਸੀਂ ਵੀ ਉੱਧਰ ਹੀ ਜਾਣਾ ਫਿਰ ਸਿਸਟਰ ਕੋਲ ਆਪਣੀ
ਵੇਖਾਂ
ਅੱਛਾ-ਅੱਛਾ ਹਾਂ ਪਹਿਲੇ ਤਾਂ ਡਿਗਰੀ ਪੂਰੀ ਕਰੋਗੇ ਤਿੰਨ ਸਾਲ ਇੱਥੇ
ਹਾਂਜੀ
ਫੇਰੀ ਇਹ ਕੁਛ ਨਾ
ਹੂੰ-ਹੂੰ
ਹੋਰ ਭਾਜੀ ਓਟੋ ਮੋਬਾਇਲ ਤੁਹਾਡੇ ਕੋਲਜ ਹੋਰ ਵੀ ਕੋਈ ਹੈਗਾ ਇੱਦਾਂ ਦਾ ਡਿਗਰੀ ਕੋਰਸ ਵਗੈਰਾ
ਹਾਂਜੀ ਵਾਧੂ ਹੈ ਜੀ
ਹੋਰ ਜਿਵੇਂ ਇਹਦੇ 'ਚ ਹੀ ਹੋ ਗਿਆ ਕੁਛ ਹੱਥ ਦੀ ਸਕਿੱਲ ਹੋ ਜਾਵੇ ਜਿਵੇਂ ਹੱਥ ਦਾ ਕੰਮ ਕੋਈ ਹੈ ਡਿਗਰੀ ਕਿਹੜੀ-ਕਿਹੜੀ ਰਹੇਗੀ ਭਾਜੀ ਕੁਝ ਦੱਸ ਸਕਦੇ ਥੋੜਾ ਜਾ ਮੈਨੂੰ
ਹੋਟਲ ਮੈਨੇਜਮੈਂਟ ਦਾ।
ਅੱਛਾ।
ਤੇ
ਹੋਰ?
ਹੋਟਲ ਮੈਨੇਜਮੈਂਟ ਦਾ ਵਾ, ਇਲੈਕਟ੍ਰੀਸ਼ਨ ਦਾ ਵਾ
ਇਲੈਕਟ੍ਰੀਸ਼ਨ ਦਾ ਐ ਤੇ ਚਲੋ ਭਾਜੀ ਓ ਹੋ ਗਿਆ ਨਾ। ਮੁੰਡੇ ਜਾਦਾ ਕਰਦੇ ਆ ਕੁੜੀਆਂ ਵਾਸਤੇ ਕੁੱਛ ਹੋਏਗਾ? ਕੁੜੀਆਂ ਵੀ ਕਰ ਸਕਣ ਅੱਛਾ।
ਸਿਵਲ ਇੰਜੀਨੀਇੰਗ।
ਸਿਵਲ ਇੰਜੀਨਿੰਗ ਹਾਂ ਇਹ ਵੀ ਓਪਸ਼ਨ ਅੱਛਾ ਹੈ। ਕਿਉਂਕਿ ਮੇਰੀ ਫਰੈਂਡ ਨਾ ਹੋਰ ਇੱਕ। ਓਨੇ ਹੁਣ ਪਲੱਸ ਟੂ ਕੀਤੀ ਐ ਮਤਲਬ ਆਪਣੀ ਤੇ ਓਨੇ ਅੱਗੇ ਕੁੱਛ ਕੋਰਸ ਕਰਨੇ ਸੀ ਮੈਂ ਕਿਆ ਚਲੋ ਥੌ ਥੋੜੀ ਤੁਹਾਡੇ ਕੋਲ ਨੌਲੇਜ ਲੈ ਲਾਂ।
ਜੀ-ਜੀ-ਜੀ
ਮੇਰੀ ਫਰੈਂਡ ਨਾ ਇੱਕ ਓਨੇ ਹੁਣ ਕਰਨ ਕੋਲੇਜ ਸਕੂਲ ਕੰਪਲੀਟ ਹੋ ਗਿਆ ਨਾ ਹੁਣ।
ਹੂੰ,,,
ਓਨੇ ਕੁੱਛ ਕੋਰਸ ਕਰਨਾ ਸੀ ਤੇ ਮੈਂ ਸੋਚਿਆ ਤੁਹਾਡੇ ਕੋਲ ਥੋੜੀ ਜੀ ਨੌਲੇਜ ਲੈ ਲਾਂ। ਉਦੇ ਬਾਰੇ ਹੂੰ। ਕੋਛ ਭਾਜੀ ਫੈਸ਼ਨ ਡਿਜ਼ਾਇਨਿੰਗ ਦਾ ਵੀ ਹੋਏਗਾ ਕੋਛ ਜਿਵੇਂ ਆਰਟ ਐਂਡ ਕਰਾਫਟ ਹੁੰਦਾ ਵੇ ਕਉਕਿ ਗਰਲਸ ਜਾਦਾ ਏਸੀ ਚੀਜ਼ ਇੰਟਰਸਟਡ ਹੁੰਦੀਆਂ ਨਾ ਆਰਟ ਕਰਾਫਟ ਵਿੱਚ।
ਐਦਾਂ ਦੇ ਕੋਰਸ ਬੋਤ ਐਦੇ ਓਥੇ।
ਹੈ ਗਿਆ ਨਾ ਹਾਂ।
ਮੈਂ ਕਿਆ ਏਦਾਂ ਦੇ ਕੋਰਸ ਬੋਤ ਆ ਏਥੇ।
ਅੱਛਾ-ਅੱਛਾ
ਹੂੰ।
ਕੋਈ ਨੀ ਦੇਖਾਂਗੀ ਮੈਂ ਗੱਲ ਕਰਕੇ ਨਾ।
ਹਾਂਜੀ ਕਰ ਲੇਯੋ
ਇੱਕ ਭਾਜੀ ਇੰਟੀਰੀਅਰ ਡਿਜ਼ਾਇਨਰ ਦਾ ਵੀ ਕਾਫੀ ਓ ਹੈਗਾ ਕਰੇਜ਼ ਅੱਜ ਦੇ ਟਾਈਮਸ ਤੇ
ਹਾਂਜੀ ਪਰ ਹਾਡੇ ਕੋਲਜ ਚ ਨੀ ਹੈਗਾ ਓਦਾ।
ਤਹਾਡੇ ਕੋਲਜ ਨੀ ਹੈਗਾ।
ਨਾ।
ਅੱਛਾ।
ਓ ਜੀ ਐਨ ਡੀ ਯੂ ਖਾਲਸਾ ਕੋਲੇਜ ਵਰਗੇ ਕੋਲ ਕੋਲੇਜ ਚ ਹੈਗਾ ਵਾ।
ਅੱਛਾ-ਅੱਛਾ ਹੋਰ ਵੀ ਹੈ ਭਾਜੀ ਕੋਈ?
ਐਮ ਕੌਮ ਹੋਗੀ ਜਿਵੇਂ ਤੇ ਏਨਾ ਓ ਨੇ ਪਲੱਸ ਟੂ ਚ ਸਟ੍ਰੀਮ ਕੇ ਕੇ ਕੇੜੀ ਰੱਖੀ ਸੀ ਤੇ ਫੇਰ ਬੀਕੌਮ ਕਰ ਲਏ।
ਨਈ ਭਾਜੀ ਨੇ ਬੀਕੋਮ ਨੀ ਕਰਨੀ ਓ ਨਾ ਮਤਲਬ ਓਦਾ ਵੀ ਕੁਛ ਇੱਦਾਂ ਦਾ ਈ ਪਲੈਨ ਐ ਓਨੇ ਬਾਰ ਜਾਨੈ।
ਅੱਛਾ ਬੀਸੀ ਏ ਕਰ ਲਏ ਫਿਰ ਬੀਸੀ ਏ ਕਰ ਲਏ ਫੇਰ।
ਬਸ ਓਦਾ ਨਾ ਇੰਟਰਸਟ ਈ ਨੀ ਐ ਜਿਵੇਂ ਕੱਲ੍ਹ ਨਾ ਮਤਲਬ ਸਟੱਡੀ ਵਾਲੇ ਪਾਸੇ ਥੋੜ੍ਹਾ ਜਾ ਓ ਮਤਲਬ ਜਿਵੇਂ ਸਕਿਲਸ ਵਗੈਰਾ ਕੋਈ ਸਿੱਖ ਲਏਗੀ ਤੇ ਐ ਵੇ। ਥੋੜ੍ਹਾ ਹੱਥ ਦਾ ਕੰਮ ਆਜੇਗਾ ਨਾ।
ਬਾਰ ਜਾ ਕੇ ਬੈਨੀਫਿਟ ਰੈਂਦਾ ਬੰਦਾ ਕੋਈ ਵੀ ਕੰਮ ਕਰ ਲੈਂਦੈ। ਸਟੱਡੀ ਨੂੰ ਕੀ ਕਰਨਾ ਸਟੱਡੀ ਜਾਦਾ ਕੰਮ ਨੀ ਆਂਦੀ ਭਾਜੀ।
ਏ ਵੀਂ ਗੱਲ ਸਈ ਐ।
ਜਿੰਨਾ ਮਰਜ਼ੀ ਪੜ੍ਹ ਲਿਖ ਲੋ।
ਹਮ। ਹੋਰ।
ਹੋਰ ਸਭ ਵਧੀਆ ਤੁਸੀਂ ਸੁਨਾਓ।
ਬ ਵਦੀਆ ਜੀ। ਜਾਣਾ ਕਿਤੇ ਫੇਰ ਇਸ ਵਾਰੀ ਟੂਰ ਬਣਾਉਣ ਕਿਤੇ ਘੁੰਮਣ ਫਿਰਨ।
ਨਹੀਂ ਭਾਜੀ ਹਜੇ ਤੇ ਕੋਈ ਪਲੈਨ ਨੀ ਹੈਗਾ ਕਿਉਂਕਿ ਹਜੇ ਨਾ ਮੇਰੇ ਨਾ ਇਗਜ਼ਾਮ ਚੱਲਦੇ ਪਏ ਨੇ।
ਅੱਛਾ।
ਹਮ ਮੈਂ ਸਟੱਡੀ ਕਰ ਰੀ ਆ ਨਾ ਮੈਂ ਵੀ ਹਜੇ।
ਹਾਂਜੀ ਹਾਂਜੀ।
ਹਾਂ ਤੇ ਤਾਂ ਕਰਕੇ ਫੇਰ ਹਜੇ। ਮੈਂ ਪਾਜੀ ਬੀ ਏ ਕਰ ਰਹਾ ਮੈਂ।
ਬੀ ਐ ਅੱਛਾ।
ਹਾਂਜੀ ਹਾਂਜੀ।
ਬੀ ਏ ਦਾ, ਕੀ ਫਾਇਦਾ ਹੁੰਦਾ ਅਜ?
ਬੀ ਏ ਚ ਦੇਖੋ ਭਾ, ਤੁਸੀਂ ਗਰਮੈਂਟ ਇਗਜ਼ਾਮ ਕਲੀਅਰ ਕਰ ਸਕਦੇ ਹੋ। ਬੀ ਏ ਲੈ ਕੇ, ਟੀਚਿੰਗ ਦੀ ਲਾਈਨ ਚ ਜਾ ਸਕਦੇ ਹੋ।
ਅੱਛਾ।
ਹੋਰ ਵੀ ਕਾਫੀ ਓਪਸ਼ਨਸ ਹੁੰਦੇ ਨੇ, ਆਈ ਆਈ ਏ ਐੱਸ, ਯੂ ਪੀ ਐੱਸ ਸੀ। ਇਹ ਸਾਰੇ ਗੌਰਮੈਂਟਸ ਇਗਜ਼ਾਮ ਚ ਆ ਗਏ।
ਅੱਛਾ-ਅੱਛਾ।
ਗਵਰਮੈਂਟਇਗਜਾਮ ਦੇਗਰ, ਤੁਸੀਂ ਗਰਮੈਂਟਇਗਜ਼ਾਮ ਕਲੀਅਰ ਕਰਨਾ ਨ, ਫ਼ਿਰ ਤੁਸੀਂ ਆਰਟਸ ਲੈ ਲੋ। ਅਤੇ ਅੱਛਾ ਰਹਿੰਦਾ, ਕਿਉਂਕਿ ਆਰਟਸ ਵਿੱਚ ਹਿਸਟਰੀ, ਪੋਲੀਟੀਕਲ ਸਾਇੰਸ ਇਹ ਸਬਜੈਕਟਸ ਆ ਜਾਂਦੇ ਨਾ।
ਹਾਂਜੀ-ਹਾਂਜੀ।
ਤੇ ਉਹ ਥੋੜ੍ਹਾ ਈਜ਼ੀ ਹੋ ਜਾਂਦਾ, ਇਗਜ਼ਾਮ ਕਲੀਅਰ ਕਰਨਾ।
ਹਮ।
ਇਹ ਬੈਨੀਫਿਟ ਹੈ।
ਹਾਂਜੀ।
ਹਾਂਜੀ।
ਹੋਰ।
ਬਾਕੀ ਬੀ ਏ ਕਰਕੇ, ਮਤਲਬ ਜਿਹੜਾ ਬੱਚਾ ਤਾਂ ਨਹੀਂ ਕਾ ਜ਼ਿਆਦਾ ਇੰਟਰਸਟ ਹੁੰਦਾ ਪੜ੍ਹਨ ਚ। ਉਹ ਵੀ ਬੀਏ ਲੈ ਸਕਦੇ ਨੇ। ਹੈ, ਅਛਾ। ਮੈਂ ਤੇ ਹੁਣ, ਬੀ ਏ ਕਰ ਰਹੀ ਹਾਂ। ਅਤੇ ਪੰਜਾਬੀ ਸਬਜੈਕਟ ਰੱਖਿਆ ਦਾ ਮ ਮੇਨ। ਮੈਂ ਟੀਚਿੰਗ ਲਾਈਨ ਦੇਖਾਂਗੀ, ਟੀਚਿੰਗ ਲਾਈਨ, ਟੀਚਿੰਗ ਲਾਈਨ ਚ ਜਾਣਾ ਮੈਂ। ਅ।
ਅੱਛਾ।
ਹਾਂਜੀ-ਹਾਂਜੀ।
ਚਲੋ ਫਿਰ, ਕੋਈ ਨਾ ਮੈਂ ਤੁਹਾਨੂੰ ਇੱਕ ਇਕ ਬੁੱਕ ਭੇਜਜੀੜਿਆ ਇਕ, ਮੈਂ ਕਿਹਾ ਤੁਹਾਨੂੰ। ਉਹਦੇ ਵਿੱਚ ਸ ਸਾਰੇ ਕੋਰਸ ਲਿਖੇ ਹੋਏ ਆ।
ਅੱਛਾ-ਅੱਛਾ, ਹਾਂਜੀ ਭਾਜੀ, ਭੇਜਣਾ ਜ਼ਰੂਰ ਭੇਜਣਾ।
ਹਾਂਜੀ, ਸਕੂਲ ਚ ਹਾਂਜੀ, ਸਕੂਲ ਚ ਰਹਿਣ ਵਾਸਤੇ ਵੀ, ਹੋਟਲ, ਹੋਸਟਲ ਵੀ ਹੈਗਾ ਵਾ।
ਅੱਛਾ।
ਗਰਲਸ ਹੋਸਟਲ ਅਲਗ ਹੈ, ਬੋਆਏਜ਼ ਹੋਸਟਲ ਅਲਗ ਹੈ।
ਅੱਛਾ-ਅੱਛਾ ਫਿਰ ਤਾਂ ਠੀਕ ਹੈ। ਭਾਜੀ, ਫਿਰ ਤਾਂ ਆ ਸਕਦਾ ਉੱਥੇ।
ਹਾਂਜੀ-ਹਾਂਜੀ।
ਤੇ ਭਾਜੀ, ਐ ਕੀ ਕਾਲੇਜ ਤੋ ਹੋਸਟਲ ਦੂਰ ਐ, ਕਿ ਕੋਲ ਹੀ ਕੋਲ ਅੰਦਰ ਈ, ਵਿੱਚ ਈ ਐ? ਅੱਛਾ, ਅੰਦਰ ਈ ਨੇ।
ਹਾਂਜੀ, ਹੂੰ
ਕਿਉਂਕਿ ਕੋਈ ਬਾਰ, ਚਲ ਠੀਕ ਐ, ਭਾਜੀ।
ਹਾਂਜੀ-ਹਾਂਜੀ, ਓਕੇ ਜੀ।
ਠੀਕ ਐ ਜੀ, ਸਾਸਰੀ ਕਾਲ।
ਸਾਸਰੀ ਕ।